ਹੈਲੋ,
ਹਾਂਜੀ, ਕੀ ਹਾਲ ਚਾਲ ਨੇ?
ਵਧੀਆ ਤੁਸੀਂ ਸੁਣਾਓ?
ਵਧੀਆ ਵਧੀਆ ਹੋਰ ਘਰੇ ਕਿਵੇਂ ਸਾਰੇ?
ਘਰੇ ਸਾਰੇ ਵਧੀਆ ਤੁਸੀਂ ਦੱਸੋ ਸੱਭ ਠੀਕ ਨੇ।
ਹਾਂ ਹਾਂ, ਸਭ ਵਧੀਆ ਕੀ ਕਰਨੀ ਪਈ ਐ।
ਬੱਸ ਕੁੱਛ ਨਹੀਂ ਓ ਚਾਦਰ ਵਿਛਾਣ ਲੱਗੀ ਸੀ।
ਅੱਛਾ ਅੱਛਾ,
ਹੂੰ, ਨਾਲ ਨਾਲ ਗੱਲ ਕਰਨ ਦੀ ਆ ਤੇਰੇ ਨਾਲ।
ਵਧੀਆ ਵਧੀਆ ਇਸੇ ਬਹਾਨੇ ਗੱਲ ਹੋ ਜਾਂਦੀ ਐ।
ਹੋਰ ਨਹੀਂ ਤਾਂ ਉਂਜ ਤਾਂ ਕਈ ਸਾਡਾ ਫੋਨ ਵੀ ਨਹੀਂ ਚੁੱਕਦੇ ਹੈਗੇ ਹੋਰ।
ਮੇਨਾ ਮਾਰਨ ਡਈ
ਹੋਰ ਪਤਾ ਲੱਗ ਹੀ ਜਾਂਦਾ ਜਿਹਨੂੰ ਕਿਹਾ ਹੋਵੇ। ਸੀਰੀਅਸ ਨਾ ਲਈ ਮੈਂ ਮੈਂ ਮਜ਼ਾਕ ਕਰਨ ਦੀ ਆ।
ਆਹੋ ਮੈਨੂੰ ਪਤਾ ਕਰਨ
ਹੋਰ,
ਹੋਰ ਕੀ ਬਣਦਾ?
ਬੱਸ ਕੁੱਛ ਨਹੀਂ ਗਰਮੀ ਬੜੀ ਬਣੀਏ ਕੀ। ਆਪਾਂ ਖ਼ੁਦ ਬਣੇ ਪਏ ਆ।
ਹੋਰ ਕੀ ਸਾਨੂੰ ਤੜਨ ਦੀ ਦੇਰ ਆ।
ਸਹੀ ਗੱਲ ਐ।
ਗਏ ਆ ਇੱਕ ਵਾਰ।
ਭੜਥੂ ਬਣ ਗਿਆ ਸਾਡਾ ਭੜਥਾ ਅੱਜ ਸਾਡਾ ਭੜਥਾ ਬਣ ਗਿਆ। ਆਪਣੀ ਆਪਣੀ ਤਲ ਕੇ ਖਾ ਜੋ।
ਸਹੀ ਐ।
ਹੋਰ ਸਬਜ਼ੀਆਂ ਖਾਣ ਦਾ ਦਿਲ ਨੀ ਕਰਦਾ ਐਵੇਂ ਹੀ ਖਾਓ।
ਹ ਹਾ, ਹਾ
ਲੋਕੀ ਵੀ ਤਾਂ ਖਾਂਦੇ ਹੀ ਨਮਾਂ।
ਸਹੀ ਗੱਲ ਏ।
ਹੋਰ, ਕੱਪੜੇ ਸ਼ਾਬਾ ਤੇ ਲਾਲ ਬੱਤੀ ਸ਼ੁਰੂ ਹੋ ਗਈਆਂ ਨੇ।
ਹਾਂ, ਹਾਂ, ਨਵਾਂ ਪਖੰਡ ਫੜ ਲਿਆ ਇਹਨਾਂ ਨੇ।
ਹਾਂ।
ਚੰਡੀਗੜ੍ਹ ਥੋੜਾ ਸੀ ਚੰਡੀਗੜ੍ਹ ਨੇ ਚੰਡੀਗੜ੍ਹ ਨੇ ਬੁਰਾ ਹਾਲ ਕਰ ਪਤਾ ਹੀ ਮੇਰੇ ਪਾਪਾ ਕਹਿੰਦੇ ਕਹਿੰਦੇ ਚੰਡੀਗੜ੍ਹ ਜਿੱਥੇ ਮਰਜ਼ੀ ਜਾਏ ਬੰਦਾ ਚੰਡੀਗੜ੍ਹ ਨਾ ਜਾਏ।
ਉਹਨੂੰ ਲਾਲ ਬੱਤੀ ਕਰਕੇ ਤੇ ਘੱਟ ਜਾਈਦਾ ਹੁੰਦਾ ਸੀ।
ਕਹਿੰਦੇ ਕਿ ਉਦੋਂ ਬੱਤੀਆਂ ਨੇ ਬੁਰਾ ਹਾਲ ਕਰਤਾ ਸੀ ਸਾਡਾ ਉਤੋਂ ਗਰਮੀ ਉਤੋਂ ਸਵੇਰੇ ਚਾਰ ਵਜੇ ਦੇ ਨਿਕਲੇ।
ਹੋਰ ਕੀ ਸਾਲ ਹੋ ਚੱਲਾ ਹੈ। ਜੁਲਾਈ ਅੱਗੇ ਕੋਈ ਬਣਦਾ ਹੀ ਨੀ ਪਿਆ ਹੁਣ ਤਾਂ ਕੋਈ।
ਹਾਂ, ਬਣਦੇ ਤਾਂ ਪਏ ਨੇ ਪਰ ਆਪਾਂ ਹੀ ਨੀ ਕਰਨ ਦੇ ਹੈਗੇ।
ਪਰ ਓ ਵੀ ਜਿੰਨੀ ਜਿੰਨੀ ਉਹ ਪਰਸੈਂਟ ਮੰਗਦੇ ਪਏ ਨੇ
ਆ।
ਉਹ ਨਾਲ ਜਿਵੇਂ, ਹੁਣ ਆਏ, ਆਈ ਸੀ ਨਾ ਪੁਲਿਸ ਵਾਲੀ ਜਿਹੜੀ ਮੈਂ ਭਰਿਆ ਸੀ, ਫਿਰ ਉਂਹਦੇ ਵਿੱਚੋਂ ਪੈਂਠਸ, ਪੈਂਠ ਖਰੇ ਪਚ੍ਹੱਤਰ ਵਾਲੇ ਕੱਢੇ ਨੇ, ਸ਼ੋਰਟ ਲਿਸਟ ਕੱਢੇ ਨੇ।
ਆਹ, ਉਹ ਕੱਢਦੇ ਵੀ ਉਹ ਸਟੂਲ ਦੂਸਰੇ ਨੇ ਨਾ।
ਆਂਹੋ, ਐਸੀ ਵਾਲੇ ਹਾਂ। ਕਰਾਂਦੇ, ਕਰਾਉਣਾ
ਹੋਰ ਦੱਸ?
ਬਸ ਵਧੀਆ। ਅੱਜ ਅਂਜਲੀ ਆਈ ਸੀ, ਵਾਲ ਕਟਾਣ।
ਅੱਛਾ।
ਹੂੰ, ਓਹ ਤੇ ਬੜੀ ਖੁਸ਼ ਹੋ ਗਈ ਏ, ਵਾਲ ਵੇਖਕੇ।
ਅੱਛਾ, ਹਾਂ ਫੋਨ ਕੀੱਤਾ, ਕੀਤਾ ਹੀ, ਆਇਆ ਵੀ ਸੀ ਉਸਦਾ।
ਅੱਛਾ।
ਕਹਿੰਦੀ ਬੜੀ ਵਧੀਆ ਕਟਿੰਗ ਹੋ ਗਈ ਏ।
ਹਾਂ।
ਹੂੰ।
ਪ ਉਹ ਐ ਵਧੀਆ ਗੱਲਾਂ-ਬਾਤਾਂ ਕਰਦੇ ਰਹੇ ਹਾਂ ਅਸੀਂ, ਰੱਜੀ-ਪੁੱਜੀ ਆਈ ਸੀ ਸ਼ਰਮਾ।
ਹਾਂ, ਅੱਛਾ।
ਉਹ, ਆਪਣੀ ਮੰਮੀ ਦੇ ਕਟਵਾਣ ਆਈ।
ਅੱਛਾ।
ਹਮ।
ਠੀਕ ਏ।
ਫਿਰ ਅਸੀਂ ਖਾਣ-ਪੀਣ ਤੁਰ ਗਏ ਸ਼ਹਿਰ, ਹਾਂ ਉਹਦੀ ਮੰਮੀ ਦੇ ਨਾ ਸਮੂਥਨਿੰਗ ਵਾਲੇ ਸਣ।
ਹਾਂ।
ਤੇ ਉਹਦੇ'ਚ ਮਤਲਬ ਕਿ ਦੋ-ਘੰਟੇ ਲੱਗ ਗਏ ਸਾਨੂੰ, ਉਹ ਨਾ ਥੱਲੋ ਘੁਮਾਣੇ ਜਿਵੇਂ ਹੂੰਦੇ ਨੇ। ਸਮੂਥਨਿਂਗ ਵਾਲੇ, ਜਿੰਨੇ ਵੀ ਸਮੂਥਨਿਂਗ ਵਾਲੇ ਆਉਣਗੇ ਭਾਵੇਂ ਪੰਜ-ਸਾਲ ਹੋ ਗਏ ਨੇ, ਭਾਵੇਂ ਦੱਸ ਸਰਲ ਸਮੁਥਨੀਂਗ ਜਾਂਦੀ ਕਦੋਂ ਏ?
ਅੱਛਾ।
ਤੇ ਫਿਰ ਉਹ ਘੁੰਮੇ, ਈਸਨੂੰ ਇੰਨਾ ਟੈਮ ਲੱਗਿਆ, ਉਤੋਂ ਗਰਮ-ਗਰਮ ਬਰੱਸ਼ ਜਾਂ ਹੁੰਦਾ ਏ, ਉਹ।
ਹਾਂ।
ਫੜਨੇ, ਫੜਦੇ ਡਿੱਗ ਜਾਂਦਾ।
ਸਹੀ ਗੱਲ ਏ।
ਹੋਰ ਕੀ। ੳਦੇ ਚ ਜਿਆਦਾ ਟਾਈਮ ਲੱਗਾ ਸੀ ਅੰਜਲੀ ਨੂੰ ਤੇ ਮਤਲਬ ਕਿ ਘੰਟਾ ਹੀ ਲੱਗਾ ਸੀ।
ਅੱਛਾ -ਅੱਛਾ ਉਹ ਓਦੇ ਵਾਲਾ ਦੀ ਲੈਂਥ ਹੈਗੀ ਸੀ ਜ਼ਿਆਦਾ ਜਾਂ ਠੀਕ ਹੈ।
ਨਹੀਂ ਅਂਜਲੀ ਤਾਂ ਠੀਕ ਹੀ ਸਨ ਮਤਲਬ ਕਿ ਉਹ ਬੜੇ ਡੈਂਸਿਟੀ ਘੱਟ ਸੀ ਉਹਨਾਂ ਦੇ ਨਾਲ। ਪਤ, ਪਤਲੇ ਹੈ ਸਨ ਕੁਝ ਝੜੇ ਹੋਏ, ਐਂ ਹੱਥਾਂ'ਚ ਆਂਦੇ ਸਨ।
ਅੱਛਾ-ਅੱਛਾ।
ਸਰ ਵੀ ਆਂਦਾ, ਆਂਦਾ ਯੇ ਕਿਆ ਕਰ ਰੱਖਾ ਏ ਬਾਊ-ਬਾਊ ਉਹਨੇ ਕੰਘੀ ਮਾਰੀ ਤੇ, ਥੱਲੇ ਐਂਝ ਗੁੱਛਾ ਆ ਗਿਆ।
ਅੱਛਾ, ਮੇਰੇ ਵਾਲ ਵੀ ਵੈਹੇ ਇਹ ਤਰ੍ਹਾਂ ਹੀ, ਹਨਾ?
ਤੇ ਨਹੀਂ ਤੇਰੇ ਇਹਨੇ ਤੇ ਨਹੀਂ ਝੜ੍ਹਦੇ ਸਨ, ਉਹ ਤਾਂ ਜ਼ਿਆਦਾ ਹੀ ਸਨ।
ਅੱਛਾ।
ਕੰਘੀ'ਚ ਵੀ ਇਹਨੇ, ਮੈਂ ਸ਼ੈਂਪੂ ਜਦੋਂ ਕੀਤਾ ਧੋਤਾ ਬ ਉਦੋਂ ਵੀ ਇੰਨੇ ਹੀ ਸਨ।
ਅੱਛਾ।
ਪੁੱਛੀ ਗਈ ਸੀ ਸਰ ਨੂੰ, ਕੀ ਸ਼ੈਂਪੂ ਫਿਰ ਮੈਂਨੂੰ ਆਹੀ ਦੱਸਿਆ ਸੀ। ਸਰ ਨੇ ਇੱਕ ਮੈਨੂੰ ਮੇਖ ਨੁਸ ਹੀ ਪਏ ਹੋਏ ਨਾ ਇਹਨਾਂ ਦੀ।
ਹਾਂ-ਹਾਂ।
ਪਰਲ ਉਹਦੇ ਹੇਅਰ ਫੋਲ ਦਾ ਹੋ ਗਿਆ। ਜਿਹੜੇ ਟੁੱਟਦੇ ਨੇ ਫਿਰ ਮੈਨੂੰ ਦੱਸਦਾ ਸੀ ਓਦਣ ਨੇ ਮੈਨੂੰ ਪੁੱਛਿਆ ਸੀ।
ਹਾਂ ਮੈਨੂੰ ਵੀ ਮੈਸੇਜ ਆਇਆ ਸੀ ਕਹਿੰਦੀ ਕਿ ਕਿਹੜਾ ਸ਼ੈਂਪੂ ਯੂਜ ਕਰਦੀ ਆ?
ਹਾਂ ਫਿਰ ਮੈਂ ਭੇਜ ਦਿਤਾ ਸੀ ਉਹ ਸਾਰੀ ਪੀ ਡੀ ਐਫ ਜੀ ਘਲਤੀ ਸੀ।
ਮੈਂ ਉਹੀ ਫੋਟੋ ਜਿਹੜੀ ਤੂੰ ਭੇਜੀ ਮੈਂ ਕਿਹਾ ਆ ਬਣਾ।
ਕਿੰਨੇ ਦਾ ਆਇਆ ਤੇਰਾ?
ਪਤਾ ਨੀ ਮੈਂ ਤਾਂ ਰੇਟ ਪੁੱਛਿਆ ਹੀ ਨੀ ਹੈਗਾ ਚ।
ਉਝ ਮਤਲਬ ਕਿ ਕਿੱਡੀ ਵ ਵੱਡੀ ਆਲੀ ਬੋਤਲ ਏ।
ਨਹੀਂ -ਨਹੀਂ ਛੋਟੀ ਹੈ ਉਤੇ ਰੇਟ ਲਿਖਿਆ ਹੋਇਆ ਰੇਟ ਵੇਖਿਆ ਹੀ ਮੈਂ।
ਨਹੀਂ ਤਾਂ।
ਅਹ ਪਤਾ ਨੀ ਨੌ ਸੌ ਦਾ ਲਿਖਿਆ ਹੋਇਆ ਸ਼ੈਂਪੂ।
ਹਮ
ਨਹੀਂ ਹੇਅਰ ਮਾਸਕ ਜਿਆਦਾ ਮਹਿੰਗਾ ਉਹਦੇ ਤੋਂ ਪਤਾ ਨੀ ਸੱਤ ਸੌ ਦਾ ਸ਼ੈਂ ਉਹ ਇਹ ਨੌ ਸੌ ਦਾ ਇਹ ਕੁਛ ਏਦਾਂ ਹੀ ਹੈ ਮੈਨੂੰ ਯਾਦ ਜਿਹਾ ਨੀ ਹੈਗਾ।
ਅੱਛਾ -ਅੱਛਾ।
ਹਾਂ ਪਤਾ ਨੀ ਹੁਣ ਜਿੰਨਾ ਲਿਖਿਆ ਉਹ ਤੋਂ ਤਾਂ ਘੱਟ ਹੀ ਮਿਲਿਆ ਹੋਣਾ।
ਘੱਟ ਹੀ ਮਿਲਦਾ ਥੋੜ੍ਹਾ ਬਹੁਤਾ।
ਹਾਂ ਵੈਸੇ ਉੱਥੇ ਵੱਡੀ ਸ਼ੀਸ਼ੀ ਕਿੰਨੇ ਦੀ ਮਿਲਦੀ ਏ?
ਉੱਥੇ ਤੇ ਬਾਰਾਂ ਤੇਰਾਂ ਸੌ ਦੀ ਲਿਖੀ ਹੋਈ ਏ ਉਹ ਵੱਡੀ ਪੂਰੀ ਬੋਤਲ।
ਅੱਛਾ ਆਹ ਵੇਖੀ ਹੀ ਮੈ ਉੱਥੇ ਓਦਨ ਵੱਡੀ ਬੋਤਲ ਪਈ।
ਹਾਂ ਉਹ ਲੰਬਾ ਟੈਮ ਕੱਢ ਦੇਂਦੀ ਏ ਨਾ ਫੇਰ।
ਹਾਂ ਤੂੰ ਕਿਹੜਾ ਲਿਆਨੀ ਏ।
ਹਜੇ ਤੇ ਮੈਂ ਕੋਈ ਨੀ ਯੂਜ ਕਰਦੀ ਪਈ ਮੈਟ੍ਰਿਕ ਦਾ ਪਿਆ ਨਾ ਮੇਰਾ। ਮੈਟ੍ਰਿਕ ਤਾਂ ਕਰ ਲਈਏ।
ਅੱਛਾ ਮੈਂ ਤਾਂ ਲਿਆਈ ਆ ਤੇ ਮੇਰਾ ਭਰਾ ਵੀ ਯੂਜ ਕਰਨ ਲੱਗ ਗਿਆ।
ਮੈਂ ਤੇ ਉਹਨਾ ਨੂੰ ਲਿਆਵਾਂਗੀ। ਕਰਾਂਗੇ ਪਹਿਲਾਂ ਆ ਖਤਮ ਹੋ ਜਾਏ ਨਾ ਇਦਾਂ ਵੀ ਮਾਸਕ ਵੀ ਪਿਆ ਦਾ ਮੰਮੀ ਕਰਕੇ ਲਿਆਂਦਾ ਸੀਗਾ।
ਅੱਛਾ -ਅੱਛਾ ਸਹੀ ਹੋ ਗਏ ਵਾਲ ਏਦੇ ਨਾਲ।
ਹਾਂ।
ਅੱਛਾ
ਸਮੂਥਨਿੰਗ ਕਰਵਾਈ ਫਿਰ ਓਹਦੇ ਵਾਸਤੇ ਉਹੀ ਚਾਹੀਦਾ ਹੁੰਦਾ ਸਟਰੇਟ ਵਾਲਾ।
ਅੱਛਾ ਅੱਛਾ। ਠੀਕ ਹੈ
ਅੱਛਾ
ਹੋਰ
ਬਸ ਵਧੀਆ
ਅੱਛਾ
ਹਮ ਹੋਰ ਆਚਾਰ ਆਚੂਰ ਪਾ ਲਿਆ
ਨਹੀਂ ਅਸੀਂ ਤਾਂ ਇਸ ਵਾਰ ਪਾਇਆ ਹੀ ਨਹੀਂ ਅਚਾਰ।
ਅੱਛਾ।
ਹਮ ਤੁਸੀਂ ਪਾ ਲਿਆ।
ਹਾਂ ਅਸੀਂ ਦੋ ਸਾਡਾ ਨਾ ਪਹਿਲੀ ਛੇਤੀ ਮੁੱਕ ਗਿਆ ਸੀ ਐਤਕੀ ਦੋ ਤਿੰਨ ਵਾਰ ਪਾ। ਗਾਏ ਹੁਣ ਤਾਂ ਸਾਨੂੰ ਮਤਲਬ ਅੰਬੀਆ ਹੀ ਨੀ ਮਿਲੀਆਂ ਸਾਨੂੰ।
ਅੱਛਾ।
ਫੇਰ ਕਦੀ ਥੋੜੀ ਥੋੜ੍ਹੀ ਜਿਵੇਂ ਹਨੇਰੀ ਆਉਂਦੀ ਸੀ ਉਦੋਂ ਡਿੱਗਦੀਆਂ ਹਨ।
ਹਾਂ।
ਫੇਰ ਉਦੋਂ ਥੋੜਾ ਥੋੜਾ ਕਰਕੇ ਕੇ ਪਾ ਲਿਆ ਸੀ।
ਅੱਛਾ
ਅਸੀਂ ਮਤਲਬ ਪ੍ਰਭਜੋਤ ਹੀ ਖਾਂਦਾ ਏ ਅਚਾਰ ਸਵੇਰੇ।
ਅੱਛਾ
ਅਸੀਂ ਤੇ ਬੜਾ ਘੱਟ ਖਾਂਦੇ ਹਾਂ, ਅਸੀਂ ਤਾਂ ਉਝ ਉੱਥੋਂ ਪਾਣੀ ਪੱਤੋ ਖਾਸ ਮੰਗਵਾਉਂਦੇ ਹੁੰਦੇ ਆਾਂ
ਅਸੀਂ ਵੀ ਉੱਥੋਂ ਫੈਕਟਰੀਆਂ ਫੂਕਟਰੀਆਂ ਨੇ ਨਾ ਅਸੀਂ ਉਹ, ਪਤਾ ਨੀ ਕਿਹੜਾ ਪਚਰੰਗਾ ਆਚਾਰ ਹੁੰਦਾ ਪਤਾ ਨੀ ਅਸੀਂ ਵੀ ਉੱਥੇ ਹੀ ਮੰਗਵਾਉਦੇ ਹਾਂ ਚਾਚੂ ਲੈ ਕੇ ਆਉਂਦੇ ਨੇ
ਹਾਂ ਅਸੀਂ ਪਾਣੀਪਤ ਫਿਰ ਨਾਨੀ ਨੂੰ ਕਹਿ ਦੇਈਦਾ ਉਹ ਲੈ ਕੇ ਰੱਖ ਲੈਂਦੇ ਨੇ
ਅੱਛਾ ਤੇ ਹੋਰ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
ਪਤਾ ਨੀ ਕੀ ਕਹਿਣ ਲੱਗੀ ਸੀ, ਯਾਦ ਹੀ ਕੋਈ ਹੈ
ਐਤਕੀ ਚਟਨੀ ਵੀ ਨੀ ਬਣਾਈ, ਅੰਬਾ ਦੀ ਚਟਨੀ ਬਣਾਉਂਦੇ ਹੁੰਦੇ ਸਾਂ
ਅੱਛਾ
ਹੋਰ ਕਿ ਅੰਬ ਵੀ ਬੜੇ ਘੱਟ ਹੋ ਗਏ ਨੇ।
ਤੇ ਅੰਬ ਵੇਖਿਆ ਤੂੰ ਜਿਹੜੇ ਖਾਣ ਵਾਲੇ ਹੁੰਦੇ ਨੇ ਕਿੰਨੇ ਕਿੱਦਾਂ ਦੇ ਅੰਬ ਆਉਂਦੇ ਨੇ ਮੈਨੂੰ ਤਾਂ ਟੇਸਟ ਹੀ ਬੇਕਾਰ ਲੱਗਣ ਲੱਗ ਗਿਆ ਅੰਬਾਂ ਦਾ, ਪਹਿਲੇ ਇੰਨੇ ਸਵਾਦ ਲੱਗਦੇ ਸੀ
ਤੇ ਇਹਦੇ ਵਿੱਚ ਖ਼ਰਾਬ ਕਾਲੇ -ਕਾਲੇ ਚ ਨਿਕਲਦੇ ਪਏ ਨੇ।
ਹਾਂ ਤੇ ਹੋਰ ਪਤਾ ਨੀ ਸ਼ੇਪ ਜਿਹੀ ਅਲਗ ਸੇਬ ਵਰਗੇ ਅੰਬ ਆਉਣ ਲੱਗ ਗਏ ਨੇ
ਹ ਹ
ਕੋਈ ਅਜੀਬ ਜਿ ਮਤਲਬ ਸਵਾਦ ਹੁੰਦਾ ਉਹਨਾਂ ਚ ਪਰ ਉਹ ਸਵਾਦ ਨਹੀਂ ਹੁੰਦਾ ਜਿਹੜਾ ਪਹਿਲੇ ਐਵੇਂ ਲੱਗਦਾ ਕਿ ਉਜਂ ਦਵਾਈਆਂ ਦਵਵਾਈਆਂ ਲਾ ਕੇ ਉਹ ਹੋਏ
ਦੂਜੇ ਜਿਹੜੇ ਚੀਰਨ ਵਾਲੇ ਹੁੰਦੇ ਆ ਨਾ
ਹਾਂ
ਭੋਲੇ ਆਈਦੇ ਨੇ
ਉਹ ਵੀ, ਉਹ ਵੀ ਠੀਕ ਨੇ, ਠੀਕ -ਠਾਕ ਜੀ ਹੁੰਦੇ ਨੇ ਕੋਈ ਸਾਰੀ ਚੀਜ਼ਾਂ ਤਾਂ ਉਹ ਆਉਣ ਲੱਗ ਗਈਆਂ
ਭਾਵੇਂ ਦਵਾਈ ਦੂਈ ਪਾਉਂਦੇ ਰਹਿੰਦੇ ਨੇ
ਹਾਂ ਮਿਲਾਵਟ ਵਾਲੀ ਸਾਰੀ ਚੀਜ਼ਾਂ ਹੁਣ ਮਿਲਾਵਟ ਵਾਲੀਆਂ ਕੋਈ ਵੀ ਚੀਜ਼ ਏਦਾਂ ਦੀ ਹੈ ਹੀ ਨਹੀ ਜਿਹੜੀ ਬਿਨਾਂ ਮਿਲਾਵਟ ਤੋਂ ਹੀ
ਹੋਰ ਕੀ
ਹੂੰ,
ਅੰਜਲੀ ਨਾਲ ਹੋ ਗਈ ਗੱਲ।
ਕਿਹੜੀ ਅੰਜਲੀ ਨਾਲ
ਹਾਂ, ਸ਼ਰਮਾ ਨਾਲ।
ਹਾਂ ਐਪ ਤੇ ਆ।
ਨਹੀਂ ਉਂਜ ਗੱਲ ਹੋ ਗਈ ਸੀ ਐਂਡ ਤੇ।
ਉਹਦੇ ਤਾਂ ਨਾ ਉਹਦੇ ਨਾਲ ਨਹੀਂ ਹੋਈ ਮੇਰੀ ਗੱਲ ਉਝ ਫੋਨ ਤੇ ਗੱਲ ਕਰਨ ਦੇ ਸੀ ਸਮਝ ਨੀ ਹੋਈ
ਅੱਛਾ ਅੱਛਾ,
ਹਾਂ,
ਕਿੰਨੇ ਹੋ ਗਏ ਨੇ ਤੇਰੇ ਪੂਰੇ
ਮੇਰੀ ਆ ਜੇ ਮੈਂ ਹੁਣ ਤੈਨੂੰ ਕਰਾਂਗੀ, ਮੇਰੀ ਪੰਦਰਾਂ ਕੋਲਸ ਹੋ ਜਾਣਗੀਆਂ।
ਠੀਕ, ਮੈਂ ਮੇਰੀ ਹੁਣ ਪੰਦਰਵੀ ਹੈ ਏ
ਅੱਛਾ ਮੈਂ ਤਾਂ ਆਪਣੇ ਭਰਾ ਨੂੰ ਕਹਿਣਦੀ ਆ ਕਹਿਣਦੀ ਆ ਕਿ ਕਰ ਲੈ ਪਲੀਜ਼ ਦੂਸਰੇ ਨੰਬਰ ਤੋਂ ਵੀ ਕਰ ਲੈ ਸਵੇਰੇ ਮੈਂ ਆਪਣੀ ਮੰਮਾ ਨੂੰ ਕਹਿ ਤਾ ਤੁਸੀਂ ਤੇ ਪਾਪਾ ਗੱਲ ਕਰਲੋ ਵੰਸ਼ ਦੇ ਫੋਨ ਤੋਂ, ਉਹ ਉਹਨਾਂ ਨੇ ਇੱਕ ਕੋਲ ਪੂਰੀ ਕੀਤੀ ਹੈ।
ਹ
ਤੇ ਸਭ ਤੋਂ ਜ਼ਿਆਦਾ ਵਰਡਸ ਵੀ ਉਹਨਾਂ ਦਾ ਨੀ ਤਾਂ ਮੇਰੇ ਛੇ ਸੌ ਸਾ ਸਾੇ ਛੇ ਸੌ ਤੋਂ ਉੱਪਰ ਕਦੀ ਲੰਘਦੇ ਨੀ ਹੈਗੇ ਉਹਨਾਂ ਨੇ ਸੱਤ ਸੌ ਸਾਢੇ ਸੱਤ ਸੌ ਉਹ ਕਰਤੇ ਸੀ ਉਹਨਾਂ ਨੂੰ ਪੰਜਾਬੀ ਕੁੱਛ ਜਿਆਦਾ ਹੁੰਦੀ ਹੈ ਨਾ
ਹਾਂ, ਕਿ ਉਹਨਾਂ ਦਾ ਮਤਲਬ ਅਲੱਗ ਨਾ ਉਹਨਾਂ ਦੇ ਨੰਬਰ ਤੋਂ ਕਰਿਆ
ਅਰੇ ਨਹੀਂ ਨਹੀਂ ਜਿਵੇਂ ਮੈਂ ਹੀ ਮਿਲਾ ਕੇ ਦੇ ਤ ਆਪਣੇ ਫੋਨ ਤੋਂ
ਤੇ ਏਦੇ ਵਿੱਚ ਆਵਾਜ਼ ਵੂਜ ਦਾ ਨੀ ਕੁੱਝ ਆਏਗਾ
ਨਹੀਂ, ਆਵਾਜ਼ ਦਾ ਕੀ ਹੁੰਦਾ ਹੈ ਵਰਡਸ ਹੀ ਚਾਹੀਦੇ ਨੇ ਹੋਰ
ਅੰਜਲੀ ਵੀ ਤਾਂ ਆਪਣੇ ਭਰਾ ਦੇ ਫੋਨ ਤੋਂ ਕਰ ਹੀ ਲੈਂਦੀ।
ਪਤਾ ਨੀ ਮੈਨੂੰ ਵੇ ਹੁੰਦਾ ਨਾ ਕਿ ਇਹ ਆਈ ਜਾ ਹੁੰਦਾ ਫੇਰ ਉਹ
ਨਹੀਂ ਕਰ ਲਈ ਐਕਸੈਪਟ ਉਹਨੇ
ਠੀਕ ਐ
ਹਾਂ, ਹੋਰ ਦੱਸ ਕਿੰਨੇ ਮਿੰਟ ਹੋ ਗਏ ਨੇ ਵੇਖਿਆ ਇੱਕ ਵਾਰੀ
ਕਿੰਨੇ ਹੋ ਗਏ ਅੱਠ ਨੌ ਸਾਢੇ ਨੌ ਹੋਗੇ,
ਹੈਂ,
ਮ ਖ਼ਤਮ ਹੋਣ ਵਾਲੀ ਆ ਫੋਨ।
ਆਹੋ ਦੂਜੀ ਕੋਲ ਮੈਂ ਕਰਾਂ
ਕਰ ਲੈ ਨਾਲ ਦੀ ਨਾਲ ਕਰ ਲ ਫਿਰ ਬੈਟਰੀ ਫੂੰ ਚਾਰਜ ਲਾਵਾਂਗੇ ਇਹਨੂੰ
ਆ ਮੇਰੇ ਫੋਨ ਦੀ ਬੈਟਰੀ ਬਹੁਤ ਘੱਟ ਏ ਹੋਰ ਸੁਣਾ
ਬ ਵਧੀਆ ਹੂੰ ਕੋਈ ਗੱਲ ਸੋਚ ਕੇ ਕਰਾਂਗੇ ਹੋਰ ਸੁਣਾ ਹੋਰ ਸੁਣਾ ਕਰੀ ਜਾਂਦੇ ਹਾਂ।
ਹਾਂ, ਉਹ ਵੀ ਹੈ ਕਿਹੜੀ ਗੱਲ ਸੋਚ ਕੇ ਕਰਾਂਗੇ ਹੁਣ
ਹੁਣ ਕਰਨੇ ਆ ਇੱਕ ਵਾਰ ਕੱਟ ਕੇ ਵਹਿੰਦੇ ਹਾਂ।
ਮੈਂ ਕੱਟ ਕੇ ਫੇਿਰ ਦੁਬਾਰਾ ਨੇ ਨਾਲ ਦੀ ਨਾਲ ਲਾ ਦਿੰਦਾ ਮੈਂ ਤੈਨੂੰ
ਤਾਂ ਦੂਸਰੇ ਹਦੇ ਦੂਸਰੇ ਫੋਨ ਤੇ ਇੱਕ ਵਾਰ ਕਰਨਾ।
ਨਹੀਂ ਨਹੀਂ ਇੱਥੇ ਹੀ ਕਰ ਲਾਂਗੇ ਕੁਛ ਨਹੀਂ ਹੁੰਦਾ।
ਚ ਕੋਈ ਫੇਰ ਵਧੀਆ ਜਿਹੀ ਗੱਲ ਛੇੜੀ ਨਾ ਕੋਈ ਲੰਬੀ ਹੋਏ। ਐਵੇਂ ਫਿਰ ਸਾਡੇ ਉਹ ਅਕਸ਼ਰ ਨਹੀਂ ਕੀ ਨੀਂਦੇ।
ਹਾਂ, ਠੀਕ ਹੈ।
ਚਲੋ ਠੀਕ ਭੈਣ।
ਓਕੇ ਠੀਕ ਹੈ ਸਤਿ ਸ਼੍ਰੀ ਅਕਾਲ।